ਤੁਹਾਡਾ ਬੈਂਕ
ਹਮ ਬਸ ਸਬਜ਼ੀ ਬਣਾਈ ਹੋਈ ਹੈ ਲੇਟੀ ਹੋਈ ਆ।
ਅੱਛਾ ਕੀ ਬਣਾਇਆ ਅੱਜ?
ਕਾਲੇ - ਛੋਲੇ
ਅੱਛਾ ਕਾਲੇ ਛੋਲੇ ਬਣਾਏ ਨੇ ਠੀਕ ਏ ਡੈਡੀ ਆਗੇ?
ਨਈ ਅਜੇ ਨੀ ਆਏ।
ਅੱਛਾ-ਅੱਛਾ ਹੋਰ ਪ੍ਰੀਤ ਆਈ।
ਅੱਜ ਨੀਂ ਆਈ‌ ਕੁੜੀ।
ਅੱਛਾ ਹਲੇ ਨੀ ਆਈ ਠੀਕ ਐ-ਠੀਕ ਐ ਹੋਰ ਰਜਨੀ ਠੀਕ ਐ।
ਹਾਂ ਫੋਨ ਕੀਤਾ ਸੀ ਚੱਕਿਆ ਈ ਨੀ ਓਨੇ।
ਅੱਛਾ-ਅੱਛਾ ਠੀਕ ਐ-ਠੀਕ ਐ, ਅੱਛਾ ਹੁਣ ਕੀ ਕਰਦੇ ਪਏ ਓ?
ਬੈਠੀ ਆ ਹੁਣ ਮੈਂ ਤੇ ਸਬਜ਼ੀ ਬਣਾ ਲੀ ਏ ਹੁਣ ਬਸ ਠੈਰ ਤੇ ਚੋਰ ਪੇਨੀ ਆ ਚਾਵਲ ਬਣਾਵਾਂਗੀ ਤੇ ਅ ਮੈਂ ਵੀ ਨੀ ਐ ਨਾਸ਼ਤਾ ਬਣਾ ਕੇ ਰੱਖ ਜਾਂਵਾਗੀ ਲੇਟ ਹੋ ਜਾਗੇ ਗੁਰਦੁਆਰੇ ਜਾਣਾ ਹਾਂ।
ਅੱਛਾ, ਠੀਕ ਏ-ਠੀਕ ਏ।
ਹਾਂ।
ਔਰ ਮਨੀ ਦਾ ਫੋਨ ਆਯਾ?
ਹੁਣ ਅੱਜੇ ਨੀ ਆਯਾ ਹੁਣੇ ਆਏਗਾ ਸ਼ਨੀਵਾਰ ਏ ਨਾ ਅੱਜ
ਅੱਛਾ ਠੀਕ ਏ ਨਵਨੀਤ ਠੀਕ ਏ।
ਹਾਂ ਠੀਕ ਏ।
ਠੀਕ ਏ ਔਰ ਮਨਪ੍ਰੀਤ ਚਲੀਗੀ ਦਿੱਲੀ?
ਮੇਰੇ ਖਿਆਲ ਚਲੀਗੀ ਏ ਪਰਸੋਂ ਤੇ ਕੱਲ ਹਾਂ ਚਲੀਗੀ ਏ।
ਅੱਛਾ-ਅੱਛਾ ਹੋਰ ਪਾਲੀ ਦਾ ਕੀ ਹਾਲ ਏ
ਹੁਨੇ ਫੋਨ ਕੀਤਾ ਸੀ ਕੈੰਦਾ ਰੋਟੀ ਖਾਧੀ ਏ ਆਰਾਮ ਈ ਏ ਦਵਾਈ ਖਾਈ ਸੀ ਨਾ ਦਵਾਈ ਨਾਲ ਪਰ ਠੀਕ ਹੋ ਜਂਦੈ
ਅੱਛਾ।
ਮੈਂ ਕੇਆ ਤੂੰ ਐੰਜ ਕਰ ਓਨੂੰ ਕੈ ਬੀ ਮੈਂ ਮੈਂ ਆ ਜਾਣਾ ਓ ਕੈੰਦਾ ਵੀਹ ਤਰੀਕ ਗ੍ਰੰਥੀ ਜਾਣਾ ਸ਼ਾਮੀ ਆ ਜੇਗਾ ਗ੍ਰੰਥੀ ਇਕੀ ਨੂੰ ਮੈ
ਅੱਛਾ, ਅੱਛਾ-ਅੱਛਾ ਠੀਕ ਏ-ਠੀਕ ਏ ਚਲੋ
ਹੂੰ। ਠੀਕ ਏ ਬਸ ਠੀਕ ਹੋਰ ਗਏ ਨੀ ਕਿਧਰੇ ਕੁੰਮਣ ਪ੍ਰੀਤ ਨਾਲ
ਆਹ ਕਿੱਥੇ ਜਾਯਾ ਜਾਂਦਾ ਐਡੀ ਤੇ ਗਰਮੀ ਪੈਣੀ ਕਿਥੇ ਜਾਵਾਂ ਗਰਮੀ ਬੜੀ ਏ ਗਰਮੀ ਚ ਐਵੇਂ ਬੰਦਾ ਬਿਮਾਰ ਹੋ ਜੇ ਨਾ ਓ ਫਿਰ ਫੈਦਾ ਨੀ।
ਹਾਂ।
ਥੋੜਾ ਮੌਸਮ ਠੀਕ ਹੋ ਜੇਗਾ ਨਾ ਜਾਵਾਂਗੀ। ਗਰਮੀ ਬੋਤ ਜਾਦਾ ਗਰਮੀ ਵਿੱਚ ਮੈਂ ਨੀ ਸਫ਼ਰ ਨੀ ਕਰ ਸਕਦੀ ਮੈਂ
ਹੂੰ ਠੀਕ ਏ-ਠੀਕ ਏ ਹੋਰ ਲੱਕੀ ਆਈ ਸੀ ਕੱਲ
ਅਹ ਲੱਕੀ ਕੱਲ੍ਹ ਆਈ ਸੀ ਜਰਾ ਕ ਦੋਪੈਰੇ ਸੁੱਤੀਆਂ ਨੇ ਥੋੜੀ ਦੇਰ ਫੇਰ ਚਲੇਗੀ ਏ।
ਅੱਛਾ ਹੋਰ ਜੀਆ ਜੀ ਦਾ ਕੀ ਹਾਲ ਐ?
ਹਾਂ ਅਗੇ ਨਾਲੋਂ ਫਰਕ ਏ ਕਮਜ਼ੋਰੀ ਬੜੀ ਹੋ ਗਈ ਹੁਣ
ਅੱਛਾ।
ਓੰੰਜ ਫਰਕ ਸੂੰ ਕਮਜ਼ੋਰ ਹੋਗੇ ਨੇ।
ਅੱਛਾ ਓ ਆਰ ਐੱਸ ਦੇ ਘੋਲ ਪੀਂਦੇ ਰੈਣ ਨਾ
ਹ ਪ ਪਤਾ ਨੀ ਕਿਵੇਂ ਰਹੰਦੇ ਨੇ ਮੈਨੂੰ ਤੇ ਪਤਾ ਨੀ।
ਅੱਛਾ, ਹੂੰ। ਹਾਂ ਠੀਕ ਐ, ਠੀਕ ਐ ਹੂੰ ਅੱਛਾ ਕਿਉਂਕਿ ਅਸਾ ਕਾਲੇ ਛੋਲੇ ਬਨਾਏ ਨੇ ਨਾ।
ਹਾਂ ਥੋੜੇ ਛੋਲੇ ਬਸ ਰਾਤੀ ਚੁੱਕ ਕੇ ਉੱਥੇ ਭੇਜ ਦਿੰਨੀ ਹਾਂ ਤੋ ਦੇਣੀ ਆ ਤੋ ਤੋਂ ਕੇ ਭੇਜ ਦੇਨੀ ਆ। ਸਵੇਰੇ ਓਹੀ ਕੁੱਕਰ ਚ ਪਾ ਦਿੰਨੇ ਆ ਪਾਣੀ ਜੇੜਾ ਭਿੱਜਿਆ ਹੋਇਆ ਹੁੰਦਾ।
ਅੱਛਾ-ਅੱਛਾ
ਥੋੜ੍ਹਾ ਹੋਰ ਪਾਨੀ ਪਾ ਦਉ। ਨਮਕ ਪਾ ਦਉ ਬਰ
ਅੱਛਾ ਜੀ ਅੱਛਾ
ਫੇਰ ਉਸ ਤੋਂ ਬਾਅਦ ਓਹੀ ਲਸਣ। ਪਿਆਜ਼ ਮਸਾਲਾ ਪੀਸ ਕੇ
ਅੱਛਾ
ਪਹਿਲੇ ਲਸਣ ਪਿਆਜ ਪੁੰਨੋ ਚੰਗੀ ਤਰ੍ਹਾਂ ਫਿਰ ਉ ਟਮਾਟਰ ਫੇਰ ਚੰਗਾ ਮਸਾਲਾ ਪੁੱਜ ਗ ਜੇ ਉਸ ਤੋਂ ਬਾਅਦ ਫੇਰ ਬਸ ਛੋਲਿਆਂ 'ਚ ਮਸਾਲਾ ਪਾ ਦਉ। ਨਮਕ, ਮਿਰਚ, ਹਲਦੀ ਹਾਂ। ਗੇਰ ਓਹਹੀ ਮਸਾਲਾ ਛੋਲਿਆਂ 'ਚ ਪਾ ਦਉ ਕੁੱਕਰ 'ਚ ਬਸ ਫਿਰ ਦੋ ਸ ਸੀਟੀਆਂ ਦਵਾ ਲਓ।
ਠੀਕ ਐ- ਠੀਕ ਐ।
ਜੋ ਤੁਸੀਂ ਪਾਨਾ ਹਰਾ ਧਨੀਆ ਜੋ ਪਾਨਾ ਪਾ ਲਵੋ।
ਅੱਛਾ -ਅੱਛਾ ਠੀਕ ਆ! ਹੋਰ ਅੰਬਾਲੇ ਵਾਲੀ ਆਂਟੀ ਦਾ ਫੋਨ ਆਇਆ।
ਹਾਂ ਕੱਲ ਆਇਆ ਸੀ। ਉਹੀ ਕੁਲਦੀਪ ਬਾਰੇ ਪੁੱਛਦੀ ਸੀ ਗਾ ਕੀ ਹਾਲ ਐ
ਠੀਕ ਐ-ਠੀਕ ਐ। ਕੇੜੇ ਡਾਕਟਰ ਕੋਲ ਦਵਾਈ ਚੱਲ ਰਹੀ ਹੁਨ
ਆਰ ਕੇ ਗੁਪਤਾ।
ਅਛਾ ਆਰ ਕੇ ਗੁਪਤਾ ਕੋਲ ਠੀਕ ਐ।
ਓਦੇ ਕੋਲ ਗਏ ਸੀ ਕੱਲ ਕਹਿੰਦੇ ਏਕ ਵਾਰੀ ਵਿਖਾਣਾ ਮੈ ਬਈ ਵਿਖਾ ਈ ਲੌ।
ਅੱਛਾ- ਅੱਛਾ ਠੀਕ ਏ।
ਹਾਂ ਹੁਨ ਫਰਕ ਏ।
ਠੀਕ ਏ-ਠੀਕ ਏ।
ਚਲੋ ਠੀਕ ਐ ਫੇਰ ਹੈ ਕਰਦੇ ਆਂ ਗੱਲ।
ਹਾਂ ਠੀਕ -ਠੀਕ ਬਸ